ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡੇ?
ਬਸ, ਵਧੀਆ, ਵਧੀਆ ਤੁਸੀਂ ਸੁਣਾਓ ਠੀਕ ਹੋ?
ਹਾਂਜੀ, ਵਧੀਆ ਜੀ ਬਹੁਤ ਵਧੀਆ, ਹੋਰ ਕੀ ਚੱਲ ਰਿਹਾ?
ਹਾਂ ਬਸ। ਕੁਛ ਨੀ ਬੈਠੀ ਸੀ ਮੈਂ ਕਿਹਾ ਚ ਤੁਹਾ ਨਾਲ ਗੱਲ ਕਰਾਂ। ਅੱਜ ਕੱਲ ਅਪਨੀ ਲਾਈਫ ਵਿੱਚ ਡਿਸਿਪਲਨ ਦੀ ਕਿੰਨੀ ਲੋੜ ਏ ਨਾ।
ਬਿਲਕੁਲ।
ਮੈਂ ਬੱਚਿਆਂ ਨੂੰ ਇਹ ਸਮਝਾਨੀ ਆਂ ਕਿ ਡਿਸੀਪਲੀਨ ਵਿੱਚ ਜ਼ਰੂਰੀ ਐ। ਜ਼ਿੰਦਗੀ ਵਿੱਚ, ਅਨੁਸ਼ਾਸਨ ਵਿੱਚ ਰਹਿਣਾ ਬਹੋਤ ਜ਼ਰੂਰੀ ਐ।
ਬਿਲਕੁਲ, ਬਿਲਕੁਲ।
ਕੰਮ ਆਪਾਂ ਅਨੁਸ਼ਾਸਨ ਵਿਚ ਕਰਾਂਗੇ ਤੇ ਆਪਣਾ ਕੰਮ ਵੀ ਠੀਕ ਹੋਏਗਾ ਤੇ ਟੈਮ ਸਿਰ ਵੀ ਹੋਏਗਾ।
ਬਿਲਕੁਲ, ਬਿਲਕੁਲ।
ਹਾਂ, ਮੈਂ ਉਹੀ ਕਹਿ ਰਹੀ ਸੀ ਮੈਂ
ਤੋਂ ਤੁਹਾਡਾ ਜੀਵਨ ਬੇਕਾਰ ਐ।
ਉਹ ਤਾਂ ਹੈ ਹੀ ਐ।
ਚੀਜ਼ ਦਾ ਇੱਕ ਇੱਕ ਉਹ ਟਾਈਮ ਹੁੰਦਾ ਐ ਕਰਨ ਦਾ।
ਉਹ ਤਾਂ ਹੈ
ਹਾਂਜੀ ਸਾਨੂੰ ਉਸੇ ਟਾਈਮ ਤੇ ਕੀ ਕਰਨਾ ਹੈ ਕਿ ਮ ਤੇ ਕੀ ਕਰਨਾ ਤੁਹਾਨੂੰ ਪਤਾ ਹੋਣਾ ਚਾਹੀਦਾ
ਆਪਾਂ ਹੀ ਆ ਆਪਾਂ ਕਿਤੇ ਜਾਣਾ ਹੁੰਦਾ ਆਪਾਂ ਕਿਸੇ ਨੂੰ ਜਾਂ ਬੁਲਾਉਦੇ ਹਾਂ ਆਪਣੇ ਘਰ ਜਿਵੇਂ ਅਗਲਾ ਟਾਈਮ ਦੇ ਨਾਲ ਹੀ ਆਪਾਂ ਨੂੰ ਕਿੰਨਾ ਗੁੱਸਾ ਚੜਦਾ ਹੈ ਆਪਾਂ ਕਿੰਨਾ ਕੁ ਖਾਆ ਅਸੀਂ ਵੇਟ ਕਰੀ ਜਾ ਰਹੇਾਂ ਕਦੋਂ ਦਾ ਇੰਤਜ਼ਾਰ ਕਰ ਰ ਹਾਂ ਆਏੀ ਆਏ ਨੀ ਗੁੱਸਾ ਲੱਗਦਾ ਕੀ ਆਏ ਆ ਸਾਡਾ ਕੰਮ ਰੁਕ ਗਿਆ ਜਾਂ ਸ ਗਗੇ ਉਹ ਵੀ ਆਪਾਂ ਕਿਸੇ ਦੇ ਨਹੀਂ ਸਹੀ ਟਾਈਮ ਤੇ ਨਹੀਂੀ ਜਾਵਾਂਗੇ ਤੇ ਅਗਲੇ ਨੂੰ ਵੀ ਤਾਂ ਫੀਲ ਹੋਏ ਅਗਲੇ ਨੂੰ ਵੀ ਤਾਂ ਗੁੱਸਾ ਨਾਲੇ ਆਪਾਂ ਜਿਵੇਂ ਆਪਾਂ ਜਾਂਦੇ ਹਾਂ ਕਿਤੇ ਬਾਹਰ ਅੰਦਰ ਹੀ ਜਾਣਾ ਹੁੰਦਾ ਟ੍ਰੇਨ ਲੇਟ ਹੋਇਆ ਆਪਾਂ ਨੂੰ ਕਿੰਨਾ ਗੁੱਸਾ ਚੱਲਦਾ ਕਿ ਅਸੀਂ ਪਹਿਲੇ ਆ ਗਏਾਂ ਜੇ ਆਪਾਂ ਲੇਟ ਜਾਵਓਗੇ ਤੇ ਜਾਂ ਬੱਸ ਨੇ ਕੋਈ ਸਰਟੀਫਕੇਟ ਕਰਨੀ ਤਾਂ ਨਿਕਲ ਹੀ ਜਾਏਗਾ
ਸਹੀ ਗੱਲ ਹੈ ਸਹੀ ਗੱਲ ਬਿਲਕੁਲ ਜਦੋਂ ਕਿ ਜਦੋਂ ਸਾਡੇ ਸਾਡੇ ਕੀ ਹੁੰਦਾ ਸਾਡੇ ਕਿੱ ਕੀਤੀ ਹੈ ਮੈਂ ਕਿ ਚਜ਼ ਵਗੈਰਾ ਕਰਦੀ ਹਾਂ ਤੇ ਕਿਟੀ ਦੇ ਵੀ ਸਾਡੇ ਰੂ ਰੂਲ ਰੱਖ ਰੱਖੇ ਹੈ ਕਿ ਸਾਨੂੰ ਇਸ ਤੋਂ ਉੱਪਰ ਟਾਈਮ ਤੇ ਨਾ ਅਸੀਂ ਤੁਹਾਨੂੰ ਮਨੀ ਦੇਜਾਰਡ ਮੰਗਣ ਤੁਹਾਡੇ ਤੋਂ ਐਕਸਟਰਾ ਮਨੀ ਮੰਗੀ ਜਾਏਗੀ ਕਿਉਂ ਕਿਉਂਕਿ ਜਿਹੜਾ ਪਦਰਦਾ ਪਹਿਲਾਂ ਹੀ ਆ ਜਾਂਦਾ ਹੈ ਉਹ ਵਿਚਾਰਾ ਕਿੰਨੀ ਦੇਰ ਤੱਕ ਸਾਹਮਣੇ ਵਾਲੇ ਦੀ ਵੇਟ ਕਰਦਾ ਹੋਏਗਾ ਅਗਰ ਅਸੀਂ ਇੰਨੇ ਟੋਟਲ ਇੰਨੇ ਬੰਦੇ ਆ ਸਾਨੂੰ ਇੰਨਾ ਕੁੱਝ ਬੰਦੇ ਦਿਖਣੇ ਚਾਹੀਦੇ ਹੈ ਕਿ ਹਾਂ ਬਈਆਆੇ ਬਹੁਤ ਗੇਮਸ ਕਰ ਲਈਏ ਕੁਛ ਕਹਿ ਲਈਏ ਕਿਉਂਕਿ ਹਰ ਕਿਸੇ ਦੇ ਘਰ ਦਾ ਆਪਣੇ ਆਪਣੇ ਰ ਤਨ ਹੁੰਦੇ ਨੇ ਕਿਸੇ ਦੇ ਵੱਡੇ ਬੈਠੇ ਹੈ ਹਾਂ ਬਿਲਕੁਲ ਬਿਲਕੁਲ ਬਿਲਕੁਲ ਨੀ ਕਿਸੇ ਦੇ ਪਿੱਛੇ ਘਰੇ ਵੱਡੇ ਬ ਬੰਦੇ ਬੈਠੇ ਉਹਨਾਂ ਨੂੰ ਵੀ ਸੰਭਾਲ ਲੈ ਜਾ ਕੇ ਤੇ ਫੇਿਰ ਉਹ ਵਿਚਾਰੇ ਉਹਨਾਂ ਨੂੰ ਇਹ ਹੁੰਦਾ ਕੀ ਚ ਤਿਰਪ
ਹਾਂਜੀ ਉਹ ਤੇ ਹੈ ਟੈਮ ਸੀ ਜਾਓ ਤੇ ਟਮ ਓ ਤਾਂ ਹੀ ਉਹ ਇਹ ਨਾ ਘ ਸੌ ਕੰਮ ਰੁਕ ਜਾਂਦੇ ਨੇਵੇਂ ਤਾਂ ਲੇਟ ਆਵਾਂਗੇ ਤਾਂ ਲੇਟ ਕਰਾਂਗੇ ਤਾਂ ਅਗਲਾ ਅਲੱਗ ਹੁੰਦੀ ਆ ਪਰੋ
ਕੋਈ ਕਹਿੰਦੇ ਅਨੁਸ਼ਾਸਨ ਸਾਨੂੰ ਸਹੀ ਰਸਤਾ ਦੇ ਹੁੰਦਾ ਜਿਸ ਤਰ੍ਹਾਂ ਚੱਲੀਏ ਤਾਂ ਹਰ ਇੱਕ ਟੀਚਰ ਜਿਵੇਂਾਂ ਪਣਪੜ ਹੁੰਦਾ ਹੈ ਉਹ ਆਪਾਂ ਨੂੰ ਇੱਕ ਸਹੀ ਸ਼ਿਕਸ਼ਾ ਦਿੰਦਾ ਹੈ ਤੇ ਉਹ ਆਪਣੀ ਹਰ ਚੀਜ਼ ਚ ਹੈਲਪ ਵੀ ਕਰਦਦਾ ਮਦਦ ਕਰਦਾ ਇਸੇ ਕਰਕੇ ਕਰਦਾ ਬੱਚਾ ਅੱਗੇ ਪੜ੍ਹ ਕੇ ਹੀ ਕੁਛ ਬਣ ਜਾਵੇ ਤੇ ੱਦਾਂ ਹੀ ਸੇਮ ਆਪਣੀ ਲਾਈਫ ਵੀ ਏਦਾਂ ਹੀ ਹੈ
ਹਾਂਜੀ ਹੁਣ ਜਿਵੇਂ ਬੱਚਾ ਹੈ ਕੋਈ ਉਹਦਾ ਜੇ ਆਪਣਾ ਨਾਲ ਨਾਲ ਆਪਣਾ ਸਾਰਾ ਯਾਦ ਕਰੀ ਜਾੇਗਾ ਪੜ੍ਹੀ ਜਾਏਗਾ ਕੰਮ ਸਮੇਂ ਤੇ ਕਰੇਗਾ ਤੇ ਉਹਨੂੰ ਫਾਇਦਾ ਹੀ ਹੈ ਜੇ ਕਈ ਜਗ੍ਹਾ ਨੀ ਆਣੀ ਕੱਲ ਕੱਲ ਨੀ ਪਰਸੋਂ ਤੇ ਫੇਿਰ ਉਹਨੂੰ ਨੁਕਸਾਨ ਹੀ ਹੈ ਨਾ ਉਹਦਾ ਅਨੁਸ਼ਾਸਨ ਵਿੱਚ ਨ ਚੱਲਿਆ ਤੇ ਫੇਿਰ ਉਹਨੂੰ ਨੁਕਸਾਨ ਹੀ ਹੋਏਗਾ ਨਾ ਉਹਦਾ ਕੰਮ ਹੀ ਲੇਟ ਹੋਏਗਾ ਤੇ ਨਾ ਉਹਦਾ ਕਦੀ ਪੂਰਾ ਹੋਣਾ ਕੰਮ ਨਾ ਉਹਨੂੰ ਫੇਰ ਕਦੀ ਪਰਾਂ ਚ ਕੁਛ ਕਰ ਸਕਦਾ ਨਾ ਕੁਛ ਉਵੇਂ ਜੇ ਆਪਾਂ ਸਮੇਂ ਸਵੇਰੇ ਉੱਠਾਂਗੇ ਆਪਣਾ ਟੈਮ ਤੇ ਕੰਮ ਕਰਾਂਗੇ ਆਪਾਂ ਟਾਈਮ ਸਿਰ ਫ੍ਰਰੀ ਹੋ ਜਾਂਗੇ ਸਾਰਾ ਕੰਮ ਹੋਜਏਗਾ ਆਪਾਂ ਵੀ
ਚੰਗੀਆਂ ਆਦਾਂ ਪਾਣੀ ਚਾਹੀਦੀਆਂ ਤਾਂ ਹੀ ਤਾਂ ਆਪਾਂ ਨਿਯਮਾਂ ਦਾ ਆਪਾਂ ਹੱਲ ਕਰੱਢ ਸਕਦੇ ਹਾਂ ਤੇ ਆਪਣਾ ਉਹਨਾਂ ਚੀਜ਼ਾਂ ਨਾਲ ਆਪਣਾ ਆਤਮ ਵਿਸ਼ਵਾਸ ਵੀ ਵੱਧਦਾ
ਹਾਂਜੀ ਉਹ ਤਾਂ ਹੈ ਹੀ
ਹਾਂਜੀ ਸਮਾ ਸਮਾਜ ਦੇ ਹਾਂ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਰਹਿੰਦੇ ਨੇ ਹਰ ਤਰ੍ਹਾਂ ਦੇ ਸਿਸਟਮ ਨੇ ਸਭ ਦੇ ਣੇ ਆਪਣੇ ਅੱਜ ਕੱਲ੍ਹ ਦੇ ਸ਼ੁਰੂ ਤੋਂ ਲੋਕਾਂ ਦੇ ਸ਼ੁਰੂ ਤੋਂ ਜਿਵੇਂ ਬਣਿਆ ਹੋਇਆ ਘਰ ਵਿਆਹ ਕੇ ਅੱਗੋਂ ਬਹੁ ਆਉਂਦੀ ਹੈ ਓਦਾਂ ਹੀ ਬਣੇ ਰਹਿੰਦੇ ਨੇ
ਹਾਂਜੀ ਹੁਣ ਕਈ ਲੋਕ ਨੇ ਦੇਖਿਓ ਹਜੇ ਵੀ ਉਹਨਾਂ ਦਾ ਇੱਕ ਅੱਧ ਕੀ ਰੂਲੇ ਕੀ ਉਹਨਾਂ ਨੇ ਸਵੇਰੇ ਟਾਈਮ ਚ ਰੁਟੀ ਆਪਣਾ ਨਾਸ਼ਤਾ ਕਰ ਲੈਣਾ ਹੈ ਦੁਪਹਿਰੇ ਆਪ ਬ ਖਾ ਕੇ ਰਾਤੀ ਟਾਈਮ ਚ ਟਾਈਮ ਤੇ ਸੋ ਕੇ ਸਵੇਰੇ ਜਾਣਾ ਤੇ ਕਈ ਘਰਾਂ ਦਾ ਜੀ ਕੋਈ ਪਤਾ ਹੀ ਨਹੀਂੀ ਹੁੰਦਾ ਕਿੰਨੇ ਵਜੇ ਕੀ ਬਣਨਾ ਤੇ ਕਿੰਨੇ ਵਜੇ
ਸਹੀ ਸਹੀ ਗੱਲ ਹੈ ਕਈਆਂ ਦੇ ਤਾਂ ਦਸ ਵਜੇ ਤੱਕ ਸਬਜ਼ੀ ਤਿਆਰ ਹੋ ਰਹੀ ਹੁੰਦੀ ਹੈ ਰਾਤ ਦੀ ਸਹੀ ਗੱਲ ਹੈ ਸਹੀ ਗੱਲ ਹੈ ਬਿਲਕੁਲ
ਉਹ ਕਦੋਂ ਖਾਣਗੇ ਤੇ ਕਦੋਂ ਸੌਣਗੇ
ਇਸ ਇਹਨਾਂ ਚੀਜ਼ਾਂ ਕਰਕੇ ਕੁਦਰਤ ਆਪਾਂ ਨੂੰ ਇਹ ਪਾਠ ਪੜ੍ਹਾਉਂਦੀ ਹੈ ਕਿ ਤੁਸੀਂ ਇੱਥੋਂ ਕੁਛ ਸਿੱਖੋ ਇਹ ਸੂਰਜ ਚੜ੍ਹਨ ਤੋਂ ਪਹਿਲਾਂ ਤੇ ਛਿਪਣ ਤੋਂ ਅਤੇ ਉਹਨਾਂ ਉਹਨਾਂ ਚ ਤੁਹਾਡੇ ਚ ਕੀ ਬਦਲਾਵ ਆਉਂਦਾ ਤੁਹਾਡੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਕੁੱਛ ਉਹ ਆ ਰਿਹਾ ਜ ਤੁਸੀਂ ਆਪਣੇ ਦਾਇਰੇ ਤੇ ਹੋ ਕੇ ਅੱਗੇ ਵੱਧ ਰਹੇ ਹੋ
ਜਿਹੜਾ ਸਵੇਰ ਚੜਦੀ ਉਹ ਸਾਨੂੰ ਨਵਾਂ ਸੰਦੇਸ਼ ਹੀ ਦਿੰਦੀ ਹੈ
ਬਿਲਕੁਲ ਚੰਗੀਆਂ ਹੈਬਿਟ ਆਪਾਂ ਨੂੰ ਮਿਲਦੀਆਂ ਨੇ ਆਦਤਾਂ ਪੈਂਦੀਆਂ ਨੇ ਤਾਂ ਹਰ ਤਰ੍ਹਾਂ ਦੇ ਇਹ ਕਹਿੰਦੇ ਹ ਨਾ ਹਰ ਚੀਜ਼ ਦੇ ਨਾਲ ਆਪਣੇ ਸ਼ੌਕ ਵੀ ਤਾਂ ਹੀ ਪੂਰੇ ਕਰ ਸਕਦੇ ਹਾਂ ਜੇ ਆਪਾਂ ਆਪਦੀਆਂ ਹਰ ਚੀਜ਼ਾਂ ਨੂੰ ਸਹੀ ਸੰਭਾਲ ਕੇਏ ਸਹੀ ਟਾਈਮ ਤੇ ਸਹੀ ਨਿਯਮਾਂ ਨਾਲ ਚੱਲਦੇ ਹ ਆਪਾਂ
ਤਾਂ ਹੈ ਸਹੀ ਟਾਈਮ ਤੇ ਕਰਾਂਗੇ ਤੇ ਤਾਂ ਆਪਣੀ ਸਿਹਤ ਵੀ ਠੀਕ ਰਹੇਗੀ ਸਹੀ ਟਾਈਮ ਤੇ ਜੜਾਂਗੇ ਉੱਠਾਂਗੇ ਕਰਰਾਂਗੇ ਖਾਵਾਂਗੇ ਪੀਵਾਂਗੇ ਇਸ ਸਮੇਂ ਤੇ ਤੇ ਤਬੀਅਤ ਸਿਹਤ ਸਭ ਠੀਕ ਰਹੇਗੀ ਆਪਣੀ
ਸਹੀਕ ਹੈ
ਬੱਚਿਆਂ ਨੂੰ ਵੀ ਉਵੇਂ ਦੀ ਹੀ ਆਦਤਾਂ ਪੈਣਗੀਆਂ ਫੇਿਰ
ਸਹੀ ਗੱਲ ਹੈ ਪਰ ਕਈ ਕਈ ਘਰਾਂ ਚ ਮੈਂ ਅੱਜ ਵੀ ਦੇਖੀ ਰੂਲ ਹੈ ਪੂਰੇ ਰੂਲ ਹੈ ਅਹ ਸਵੇਰੇ ਉੱਠਣਾ ਜਿਹੜੇ ਉੱਠਦੇ ਹੈ ਇੱਦਾਂ ਉਹਨਾਂ ਨੇ ਨਾ ਆਪਣੇ ਟੈਮਸ ਉਹਨਾਂ ਨੇ ਕੀ ਕਰਨਾ ਆਪਣੇ ਸਭ ਤੋਂ ਸਰੀਰ ਦਾ ਧਿਆਨ ਰੱਖਣਾ ਪਹਿਲਾਂ ਉਹਨਾਂ ਨੂੰ ਪਤਾ ਹੈ ਕਿਸੀਂ ਸਵੇਰੇ ਉੱਠੇ ਹ ਇੰਨਾ ਟਾਈਮ ਹੈ ਇੰਨੇ ਟਾਈਮ ਚੋਂ ਵਿਹਲੇ ਹੋ ਕੇ ਉਹ ਆਪਣੇ ਬੱਚਿਆਂ ਲਈ ਵੀ ਖੇਡਦੇ ਬੱਚਿਆਂ ਨੂੰ ਵੀ ਟਾਈਮ ਦੇ ਪਾਉਂਦੇ ਹੈ ਤਾਂ ਹੀ ਜ ਉਹ ਜੇ ਆਪਾਂ ਉੱਠਣ ਲਈ ਗਿਆਰਾਂ ਗਿਆਰਾਂ ਵਜੇ ਤੱਕ ਤੇ ਨੈਚੁਰਲੀ ਗੱਲ ਹੈ ਤੁਸੀਂ ਕੰਮ ਚ ਹੀ ਰੁੱਝੇ ਰ ਗੇ ਤੁਸੀਂ ਆਪਣੇ ਬੱਚਿਆਂ ਨੂੰ ਚੈ ਪਾਉਂਗੀ
ਉਹ ਤੇ ਹੈ ਹੀ ਹੈ ਉਹ ਤੇ ਸਹੀ ਹੈ ਗੱਲ ਤੁਹਾਡੀ ਉਹ ਤਾਂ ਕੰਮ ਹੁੰਦਾ ਲੇਟ ਹੋਈ ਜਾਏਗਾ ਜਿਵੇਂ ਜਿਵੇਂ ਲੇਟ ਹੋਏਗਾ ਸਾਰਾ ਕੰਮ ਹੀ ਲੇਟ ਹੋ ਜਾਵੇਗਾ ਫਿਰ ਨਾ ਨਾਸ਼ਤਾ ਕਦੋਂ ਕਰੋ ਕਿਤੇ ਤੁਸੀਂ ਦੁਪਹਿਰ ਦੀ ਰੋਟੀ ਕਦੋਂ ਖਾਓਗੇ ਫ ਰਾਤ ਕਦੋਂ ਖਾਓਗੇ ਉਹੀ ਹੈ ਨਾ ਕੁਛ ਹੀ ਨਹੀਂ ਹੈਗਾ ਸਾਰਾ ਦਿਨ ਹਜੀ ਇਹੀ ਸੋਚਦੇ ਰਹਗੇ ਕੀ ਬਣਾਉਣਾ ਤੇ ਕੀ ਖਾਣਾ ਬਸ
ਹਾਂ ਸਾਰਾ ਦਿਨ ਆਪਾਂ ਹੀ ਸੋਚ ਰਹਿਦੇ ਰਹਿ ਜਾਂਗੇ ਨਾ ਆਪਾਂ ਥੱਲੇ ਨਾ ਤੇ ਕਿਤੇ ਪਾਰਕ ਜਾਣ ਜੋਗੇ ਨਾ ਕਿਤੇ ਘੁੰਮਣ ਜੋਗੇ ਕੋਈ ਫਰੈਂਡਸ ਦੀ ਕੋਲ ਵੀ ਆ ਜਾਂਦੇ ਉਹਨਾਂ ਨੂੰ ਵੀ ਜਵਾਬ ਦੇਣ ਜੋਗੇ ਨਹੀਂ ਕਿ ਬਈ ਹਾਂ ਵੀ ਆਲਤੀ ਪੁਰਾਣੀ ਹੈ ਸਾਡਾ ਕੋਈ ਨਿਯਮ ਹੀ ਨੀ ਹੈ
ਵੀ ਨੀ ਖਤਮ ਹੋਇਆ ਸਵੇਰ ਦਾ
ਸਹੀ ਗੱਲ ਸਹੀ ਗੱਲ ਹੈ ਸਹੀ ਆਪਣੇ ਆਪ ਉਹ ਨੂੰ ਮਾੜਾ ਵੀ ਬਜਾ ਲ
ਹਾਂ ਫ ਕਈ ਵਾਰ ਸ਼ਰਮ ਵੀ ਆਉਂਦੀ ਹੈ ਅਸੀਂ ਲੇਟ ਆ ਅਸੀਂ ਲੇਟ ਲਤੀਫ ਹਾਂ
ਹ ਜਾਂਦੇ
ਹਾਂ ਆਲਸੀ ਆ ਆਲ ਨਾਦੇ
ਬਿਲਕੁਲ ਜਿੰਨਾ ਵਧੀਆ ਕਰਾਂਗੇ ਆਪਣੇ ਮਨ ਨੂੰ ਵੀ ਸ਼ਾਂਤੀ ਹੋਏਗੀ ਤਣਾਅ ਵੀ ਘਟੇਗਾ ਜੀਵਨ ਦੇ ਵਿੱਚ ਹਰ ਚੀਜ਼ ਦੀ ਮਤਲਬ ਅ ਆਪਾਂ ਨੂੰ ਇਹ ਕਹਿੰਦੇ ਕਿ ਕ ਮਿਲਦੀਆਂ ਨੇ
ਉਹ ਤਾਂ ਹੈ ਹੀ ਹੈ ਹਮਮ ਇਹ ਤਾਂ ਹੈ ਸਹੀ ਗੱਲ ਏ ਗੱਲ ਨੂੰ ਪਤਾ ਕੀ ਹੈ ਆਪਾਂ ਨੂੰਾਈਣ ਦੇ ਨਾਂ ਅਨੁਸ਼ਾਸਨ ਵੀ ਤਾਂ ਜ਼ਰੂਰ ਰਹਿਣਾ ਚਾਹੀਦਾ ਅਨੁਸ਼ਾਸ਼ਨ ਤਾਂ ਜ਼ਿੰਦਗੀ ਬਹੁਤ ਜ਼ਰੂਰੀ ਹੈ ਤਾਂ ਹੀ ਕੁਛ ਕਰ ਸਕ ਜੇ ਕੁਛ ਬਣਨਾ ਹੈ ਨਾ ਕਹਿੰਦੇ ਜ ਆਪਣੇ ਮ ਚੋੂਰ ਵਿਗਿਆਨਿਕ ਨੇ ਜਾਂ ਕੋਈ ਇੱਕ ਪ੍ਰਸਿੱਧ ਅ ਜੋ ਵੀ ਨੇ ਸ਼ਖਸੀਅਤਾਂ ਨੇ ਸਾਰਿਆਂ ਨੇ ਇ ਕਿਹਾ ਸਮੇ ਦਾ ਸਹੀ ਪਰ ਜੋਕ ਕਰੋ
ਸਮਾਂ ਬਹੁਤ ਇੰਪੋਰਟੈਂਟ ਹੈ ਸਮਾਂ ਜਿਹੜਾ ਇੱਕ ਵਾਰ ਚਲਾ ਗਿਆ ਉਹ ਵਾਪਿਸ ਨਹੀਂ ਆਉਣਾ ਹਾਂਜੀ ਜਿਹੜਾ ਇੱਕ ਵਾਰ ਚ ਲੱਗ ਗਿਆ
ਬਚਵਾ ਹੁੰਦਾ ਆਪਾਂ ਨੂੰ ਕਿ ਅਸੀਂ ਇਹ ਟਮ ਤੇ ਕੰਮ ਕਰ ਲੈਂਦੇ
ਸਹੀ ਗੱਲ ਹੈ ਕਿੰਨਾ ਫਾਇਦਾ ਹੋਣਾ ਸਹੀ ਗੱਲ ਹੈ ਉਹ ਆਪਾਂ ਪਛਤਾਾਨਦੇ ਹਾਂ ਤਾਂ ਹੀ ਤਾਂ ਅੱਜ ਆਪਣੇ ਬੱਚਿਆਂ ਨੂੰ ਇਹ ਕਹਿੰਦੇ ਹਾਂ ਕਿ ਨਹੀਂ ਪੜ ਪਏ ਸਾਡੇ ਬੱਚੇ ਅੱਚੇ ਹੋਰ ਵਧੀਆ ਵਧੀਆ ਐਜੂਕੇਸ਼ਨ ਪ੍ਰਾਪਤ ਕਰਨ
ਉਹੀ ਤਾਂਤਾ ਬੱਚਿਆਂ ਨੂੰ ਸਮੇਂ ਤੇ ਪੜ੍ਹਨ ਫ ਕਹਿਣਗੇ ਨਹੀਂ ਜੀ ਪੇਪਰ ਆਉਣ ਗਿਆ ਜੇ ਕਰਾਂਗੇ ਡੇਟ ਸ਼ੀ ਪੇਪਰ ਆ ਜਾੇ ਫਰ ਬਾਅਦ ਚ ਕਹਿਣ ਗਿਆ ਹੁਣ ਕਿੰਨਾ ਕੁ ਪੜੀਏ ਕਿੰਨਾ ਕੁ ਪੜੀਏ ਹੁਣ ਕਿੰਨਾ ਸੇਬ ਸਿੱਖਦਾਮ ਕਿਵੇਂ ਕਰੀਏ
ਸਹੀ ਗੱਲ ਆ
ਫਿਰ ਪਛਤਾਉਂਦੇ ਹੋਈਏ ਨਾ
ਪਰਸਾਂਉਦੀ ਆ ਫਿਰ ਮਾਰਕਸ ਕਿੰਨੇ ਆਉਂਦੇ ਆ ਇਹ ਹੁੰਦਾ ਕਿ ਬ ਥੋੜੇ ਬਹੁਤ ਹਾਂ ਟਾਈਮ ਪਾਸ ਕੀਤੀ ਵੀ ਫੇਿਰ ਉਹਨਾਂ ਦਾ ਮਨ ਨੂੰ ਹਦਾ ਕਿ ਅਸੀਂ ਕੀ ਕੀਤਾ ਨਹੀਂ ਅਸੀਂ ਅਗਲੀ ਵਾਰ ਵਧੀਆ
ਸੁਣਦੇ ਨੀ ਨਾ ਫੇਰ ਕਰਦੇ ਨੀ ਨਾ ਤਾਂ ਹੋਏ ਨਾ ਬੱਚੇ ਉਹ ਕਰਨ ਸਮਝਣ ਸਾਰੇ ਤਾਂ ਹਮ ਉਹ ਨਾ ਜਿਹੜਾ ਨਿਯਮ ਜ਼ਰੂਰੀ ਹੈ
ਨਿਯਮ ਬਣਾ ਲਓ ਆਪਣੀ ਇੱਕ ਡਾਇਰੀ ਲਗਾ ਲਓ ਉਹਦੇ ਤੇ ਆਪਣਾ ਰੈਗੂਲਰ ਦਾ ਸਵੇਰ ਦਾ ਰੋਜ਼ ਦਾ ਆਪ ਜੋ ਕਰ ਰਹੇ ਉਹ ਲਿਖੋ ਕਿਉਂਕਿ ਆਪਾਂ ਨੂੰ ਪਤਾ ਚੱਲਦਾ ਹੈ
ਬੰਨਾ ਫਿਰਰ ਤਾਂ ਬਹੁਤ ਜ਼ਰੂਰੀ ਹੈ ਤੁਹਾਡੇ ਲਈ
ਬੰਨੇ ਜ਼ਿੰਦਗੀ ਤੇ ਤੁਹਾਨੂੰ ਇਹ ਚੀਜ਼ਾਂ ਅਪਉਣੀਆਂ ਪੈਣੀਆਂ ਹੀ ਪੈਣੀਆਂ ਜਦੋਂ ਡਾਇਰੀ ਤੁਸੀਂ ਰੋਜ਼ ਪੜੂੰਗੀ ਤੁਹਾਨੂੰ ਆਪ ਹੀ ਪਏਗਾ ਕਿ ਯਾਰ ਮੈਂ ਸਾਰਾ ਦਿਨ ਕੀ ਕੀਤਾ ਦੇਖੋ ਅੱਜ ਮੈਂ ਕਿੱਥੇ ਗਲਤੀ ਕੀਤੀ ਹੈ ਮੈਂ ਉਸ ਤ ਨੂੰ ਦੁਬਾਰਾ ਅਗਲੇ ਦਿਨ ਨੇ
ਉਹ ਤਾਂ ਹੈ ਹੀ ਹੈ ਹਾਂ ਪੰਚ ਵੱਲੋਂ ਬੰਦਾ ਕਹਿੰਦੇ ਨਾ ਪੰਚ ਬਹੁਤ ਜ਼ਰੂਰੀ ਹੈ ਜ਼ਿੰਦਗੀ ਵਿੱਚ ਹਾਂ
ਦੋਸਤੀ ਚ ਵੀ ਪੰਚੁਐਲਿਟੀ ਜ਼ਰੂਰੀ ਹੈ ਹਰ ਚੀਜ਼ ਚ ਜ਼ਰੂਰੀ ਹੈ
ਉਹ ਤਾਂ ਹੈ ਦੇਖੋ ਜੀ ਖਾਣ ਪੀਣ ਚ ਵੀ ਉੱਠਣ ਬੈਠਣ ਚ ਵੀ ਆਉਣ ਜਾਣ ਚ ਵੀ ਹਰੇਕ ਚੀਜ਼ ਜ਼ਰੂਰੀ ਹੈ ਜੇ ਆਪਾਂ ਆਪਾਂ ਕੁਝ ਸਟੈਂਪ ਸੀ ਸਾਰਾ ਕੰਮ ਕਰਾਂਗੇ ਪਰਮਾਤਮਾ ਦਾ ਨਾਮ ਵੀ ਟਾਈਮਸੀ ਲਾਗੇ ਤੇ ਆਪਾਂ ਨੂੰ ਹੀ ਫਾਇਦਾ
ਸਹੀ ਗੱਲ ਹੈ ਹੁਣ ਸਵੇਰ ਵਾਲੇ ਗੁਰਦੁਆਰਰੇ ਦਾ ਕੀ ਨਿਯਮ ਹੈ ਜਿਹੜੇ ਸਿੱਖ ਧਰਮ ਦੇ ਆ ਉਹ ਕੀ ਕਰਦੇਰੇ ਕਿ ਪਹਿਲਾਂ ਉਹਨਾਂ ਦਾ ਨਿਯਮ ਹੈ
ਸਭ ਸਭ ਦਾ ਆਪਣਾ ਆਪਣਾ ਚਲੋ ਬਣਿਆ ਹੋਇਆ ਹਰੇਕ ਦਾ ਆਪਣਾ ਹੈਗਾ ਹਰੇਕ ਨੇ ਆਪਣੇ ਟੈਮ ਤੇ ਕਰਨਾ
ਪਰ ਗੁਰਦੁਆਰੇ ਤੋਂ ਸਵੇਰੇ ਉੱਠ ਕੇ ਪਾਕ ਸ਼ੁਰੂ ਹੋ ਜਾ
ਹਾਂਜੀ ਉਹ ਤਾਂ ਹੈ ਹੀ ਸਾਰੇ ਪਾਸੇ ਹੈ ਹਮ ਉਹ ਤਾਂ ਸਾਰੇ ਪਾਸੇ ਹੁੰਦਾ ਹਰੇਕ ਦਾ ਹੁੰਦਾ ਹੈ ਕਿ ਉਹਨਾਂ ਦਾ ਟਾਈਮ ਹੈ ਇਸ ਟਾਈਮ ਮੇ ਪਾਠ ਹੋਣਾ ਜੋ ਵੀ ਕਰਨਾ ਹਰੇਕ ਦਾ ਹੁੰਦਾ ਹੈ
ਠੀਕ ਹੈ ਕੋਈ ਨੀ ਆਪਾਂ ਆਪਦੇ ਬੱਚਿਆਂ ਨੂੰ ਹੁਣ ਇ ਸਿਖਾਉਣਾ ਹੈ ਕਿ ਨਿਯਮ ਨਾਲ ਕਿੱਦਾਂ ਸੀ ਕਿਉਂਕਿ ਨਿਯਮ ਹੀ ਉਹਨਾਂ ਦੀ ਲਾਈਫ ਦਾ ਉਹ ਹੈ ਜਿੰਦੇ ਤੱਕ ਜਿੰਦੇ ਤੋਂ ਅੱਗੇ ਤੋਂ ਸਾਨੂੰ ਸਫਲਤਾ ਹੀ ਹੈ
ਹਾਂਜੀ ਉਹ ਤਾਂ ਹੈ ਹੀ ਚਲੋ ਹੋਰ ਸਭ ਵਧੀਆ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ